ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਐ
ਬਸ ਠੀਕ ਏ ਜੀ ਤੁਸੀ ਸੁਣਾਔ
ਬਸ ਮੈਂ ਵੀ ਠੀਕ ਹਾ ਹੋਰ ਹੋ ਗਏ ਸੀ ਫ੍ਰਰੀ ਤੁਸੀਂ, ਹਾਂਜੀ ਸਭ ਵਧੀਆ ਹੈ ਹੋਰ ਤੁਹਾਡੇ ਬੱਚਚੇ
ਹਾਂ ਸਰ ਸਭ ਠੀਕ ਠਾਕ, ਹਾਂ ਔ ਸੋ ਗਏ ਨੇ ਬੱਚੇ ਸੁਣੀ ਦੇ ਬਸ ਫਰੀ ਬੈਠੀ ਸੀ। ਮੈਂ ਮੋਬਾਈਲ ਹੀ ਚਲਾ ਸੀ
ਅ, ਚਲੋ ਫਿਰ ਮੈਂ ਤੇ ਚੰਗਾ ਕੀਤਾ ਸਹੀ ਟਾਈਮ ਤੇ
ਹਾਂ ਸਹੀ ਗਲ ਹੈ, ਸਹੀ ਗਲ ਹੈ
ਜੇ ਬਸ ਉਹ ਮੈਂ ਨਾ ਪਤੇ ਕੀ ਫੋਨ ਕੀਤੇ ਤਾਂ ਸੀ ਐਕਚੁਲੀ ਚ ਨਾ ਮੈਨੇ ਇੱਕ ਬਿਜਨਸ ਸਟਾਰਟ ਕੀਤਾ ਹੈ।
ਹਾਂਜੀ ਮੈਂ ਕਿਹਾ ਬਸ ਤੁਹਾਡੇ ਸਭ ਦੀ ਹੈਲਪ ਹੋਰ ਵਿਸ਼ਿਸ ਨਾਲ ਚਲੋ ਅੱਗੇ ਕਰਨੇ ਆ ਹਾਂ ਤੇ ਬਸ ਮੈਂ ਪਤਾ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਹੋੁ ਚੱਲ ਬੱਚਿਆਂ ਦੀ ਛੁੱਟੀਆਂ ਵੀ ਹੋ ਗਈਆਂ ਹੈ, ਫ੍ਰਰੀ ਹੁੰਦੀ ਸੀ ਮੈਂ ਵੀ। ਤੇ ਮੈਂ ਕਿਹਾ ਜੋ ਟੈਲੈਂਟ ਹੈਗਾ ਥੋੜ੍ਹਾ ਬਹੁਤ ਆਪਣੇ ਉਹਨੂੰ ਹੀ ਅੱਗੇ ਲਿਜਾਇਆ ਜਾਏ। ਤੇ ਇਸ ਕਰਕੇ ਨਾ ਮੈਨੂੰ ਜਿਵੇਂ ਅਹ ਕਰੋਸ਼ੀਆ ਦਾ ਸ਼ੌਂਕ ਸੀ। ਸ਼ੁਰੂ ਤੋਂ ਹਨਾ ਤੇ ਹੁਣ ਮੈਂ ਦੇਖਦੀ ਹਾਂ ਜਿਵੇਂ ਰੀਲਸ ਵਗੈਰਾ ਚ ਮੈਂ ਦੇਖਿਆ ਕਿ ਬੜੇ ਸਾਰੇ ਕੀਰਿੰਗ ਬਣਦੇ ਨੇ। ਤੇ ਕਢਾਈ ਦਾ ਸ਼ੌਕ ਨੂੰ ਤੇ ਉਹ ਹਨਾ ਤੇ ਐਵੇਂ ਦੀ ਜਿਵੇਂ ਸਿਲਾਈ ਵੀ ਥੋੜੇ ਬਹੁਤੇ ਜਿਵੇਂ ਉਹ ਸਕਰੰਚਿਸ ਬਣ ਜਾਂਦੀ ਸਿਲਾਈ ਤੇ ਮੈਂ ਨਾ ਉਹ ਸਟਾਰਟ ਕੀਤਾ ਜਿਵੇਂ ਅੱਜ, ਕੱਲ ਮੈਂ ਵੀ ਅਹ ਮਤਲਬ ਕਿ ਜਿਵੇਂ ਮੈਨੂੰ ਔਡਰ ਆਉਂਦਾ ਮੈਂ ਬਣਾਉਂਦੀ ਵੀ ਹਾਂ। ਤੇ ਹਾਂਜੀ ਜੀ ਤੇ ਮੈਂ ਉਹੀ ਕਹਿ ਰਹੀ ਸੀ ਕਿ ਬਈ ਮੈਂ ਬਣਾਉਦੀ ਹਾਂ ਅਗਰ ਜਿਵੇਂ ਤੁਹਾਡੀ ਵੀ ਬੇਟੀਆਂ ਹੈ। ਜਾਂ ਤੁਸੀਂ ਆਪ ਵੀਓ ਜਿਵੇਂ ਪਰ ਜੋ ਵੀ ਮੈਨੂੰ ਬੋਲੋਗੇ ਨਾ ਕਿ ਬਣਾਣਾ ਵਾਸਤੇ ਕਿ ਉਹ ਮੈਂ ਬਣਾ ਦਾਂਗੀ ਕਿ ਅਗਰ ਤੁਸੀਂ ਇੰਟਰਸਟਡ ਹੋ ਨਾ ਤੇ ਮੇਰਾ ਜੋ ਮੈਂ ਤੁਹਾਨੂੰ ਆਪਣਾ ਪੇਜ ਵੀ ਬਣਾਇਆ ਮੈਂ ਆਪਣਾ ਇੰਸਟਾ ਤੇ। ਤੇ ਉਹ ਫੋਲੋ ਕਰਨਾ ਤੇ ਬਾਕੀ ਬਸ ਮੈਂ ਹਾਂ ਤੇ ਬਾਕੀ ਚ ਮੈਂ ਕਿਹਾ ਮੈਂ ਚਲ ਐਡਵਾਈਸ ਵੀ ਲੈਂਦੀ ਆ ਕਿ ਮੈਂ ਕਿਵੇਂ ਵੱਧ ਪਾਵਾਂ ਕਿਉਂਕਿ ਹੁਣ ਦੇਖ ਕੇ ਇਹਦੇ ਚ ਬੜਾ ਮਨਦੇ ਲੋਕ ਹਾਂਜੀ ਹਾਂਜੀ
ਹਾਂ ਇਹ ਤਾਂ ਹੈ ਯ ਦੇਖੋ ਸਕਿੱਲ ਸਕਿੱਲ ਦੇਖੋ ਕੋਈ ਵੀ ਹੋਵੇ ਹਨਾ ਟੀਚਿੰਗ ਦਾ ਹੋਵੇ ਇਹ ਤੁਸੀਂ ਕਹਿ ਲਓ ਵਿਵਿੰਗ ਦਾ ਹੋਵੇ ਹਨਾ ਦੇ ਦੇਖੋ ਕਲਾ ਤੇ ਕਿੱਥੇ ਵੀ ਸਾਨੂੰ ਗਿਰਨ ਨੀ ਦਿੰਦੀ ਜਾਂਦੀ ਹੈਗੀ ਹਨਾ ਸਕਿੱਲ ਇਹੋ ਜਿਹੇ ਹੁੰਦੇ ਨੇ ਤੇ ਕੋਈ ਨੀ ਤੁਸੀਂ ਮੇਰਾ ਓਡਰ ਲੈਲੋ ਤੇ ਮੈ ਨਾ ਤੁਸੀਂ ਆਪਣੇ ਨਾ ਇੱਕ ਵਾਰ ਰੇਟ ਵਗੈਰਾ ਜਾਂ ਫੀਜ਼ ਵਗੈਰਾ ਨਾ ਤੁਸੀਂ ਵੈਸੇ ਪੇਜ ਬਣਾਇਆ ਹੋਇਆ ਸਇੰਸਟਾਗ੍ਰਾਮ ਤੇ
ਸਟਾਰਟ ਕੀਤਾ ਕਹਿ ਰ ਬਿਜਨਸ ਸਟਾਰਟ ਕੀਤਾ ਬ ਪਤਾ ਕੀ ਹੁੰਦਾ ਸੀ ਮੈਂ ਨਾ ਬਣਾਉਂਦੀ ਸੀ ਜਿਵੇਂ ਮੇਰੀ ਬੇਟੀ ਨੂੰ ਸ਼ੌਂਕ ਸੀ ਤੇ ਬੇਟੀ ਨੇ ਸਕਰੰਚੀ ਬਣਾ ਦੋ ਮੰਮਾ ਯਾ ਜਿਵੇਂ ਬੈਗ ਤੇ ਕੀ ਰਿੰਗ ਬਣਾ ਦੋ ਜਿਵੇਂ ਮ ਇਹਨਾਂ ਨੇ ਕੁੱਛ ਦੇਖਣਾ ਨਵਾਂ ਮੰਮਾ ਬਣਾ ਦੋ ਫੇਰ ਨਾ ਮੇਰਾ ਫ਼ਿਰ ਇਹਦੀ ਫਰੈਂਡਸ ਅੱਗੋਂ ਕਹਿੰਦੀਆਂ ਸੀ ਸਾਨੂੰ ਵੀ ਬਣਵਾ ਕੇ ਦੇ ਅੱਛਾ ਫਰੈਂਡ ਕਹਿੰਦੇ-ਕਹਿੰਦੇ ਏਹਦੀ ਟੀਚਰ ਨੇ ਵੀ ਬੋਲਤਾ ਕਿ ਬੁੱਕੇ ਛੋਟਾ ਜਿਹਾ ਬਣਾ ਕੇ ਦੇ, ਹੁੰਦਾ ਕੀ ਸੀ ਮੈਂ ਫ੍ਰਰੀ ਚ ਬਣਾ ਬਣਾ ਕੇ ਦਿੰਦੀ ਰਹਿੰਦੀ- ਸੀ ਫਿਰ ਮੇਰੀ ਬੇਟੀ ਨੇ ਮੈਨੂੰ ਅਡਵਾਈਸ ਦਿੱਤਾ ਕਹਿੰਦੀ ਮੰਮਾ ਤੁਸੀਂ ਸਭ ਨੂੰ ਫ੍ਰੀ ਚ ਦੇ ਰਹੇ ਹੋ ਬਣਾ ਕੇ ਤ ਬਈ ਤੁਹਾਡੇ ਹੱਥ ਦੀ ਸਫਾਈ ਇੱਕ ਟੈਲੈਂਟ ਏ ਇਹਨੂੰ ਕਿਉਂ ਨਾ ਫਿਰ ਉਹਨੇ ਨਾ ਮੇਰਾ ਪੇਜ ਬਣਾ ਤਾ ਤੇ ਫੇਰ ਮੈਨੂੰ, ਮੈਨੂੰ ਫੇਰ ਉਹੀ ਦੱਸ ਰਹੀ ਸੀ ਕਿ ਵਟਸਐਪ ਤੇ ਵੀ ਮੰਮਾ ਸਟੋਰੀ ਲਗਾਇਆ ਕਰੋ। ਤੇ ਬਈ ਤੁਸੀਂ ਜਿੰਨਾ ਵੀ ਤੁਹਾਡੇ ਕੋਂਟੈਕਟ ਚ ਹੈਗੇ ਨੇ ਨਾ ਸਾਰੇ ਉਹਨਾਂ ਨੂੰ ਬੋਲੋ
ਮੈਂ ਵੀ ਇਹੀ ਕਹਿਣ ਲੱਗੀ ਸੀ। ਤੁਹਾਨੂੰ ਨਾ ਚਲੋ ਇੱਕ ਵਾਰ ਪਤਾ ਕੀ ਹੈਗਾ ਤੇਜ਼ ਹੁੰਦਾ ਹੈਗਾ ਹੇਨਾ ਵੱਟਸਐਪ ਤੇ ਸਾਡੇ ਥੋੜਾ ਨਾ ਲਿਮਿਟਿਡ ਹੁੰਦੇ ਨੇਂ ਤੁਸੀਂ ਕਹਿ ਲਓ ਆਪਣੇ ਕੁਛ ਰਿਸ਼ਤ ਰਿਸ਼ਤੇਦਾਰ ਵਗੈਰਾ ਹੇਨਾ ਤੇ ਮਤਲਬ ਇਨਸ ਪੇਜ ਯਾ ਫੇਸਬੁੱਕ ਦਾ ਏਹ ਹੁੰਦਾ ਹੈਗਾ ਸਾਨੂੰ ਨਾ ਜਿਵੇਂ ਤੁਸੀ ਕਿਹ ਲੋ ਆ ਇੰਟਰਨੈਸ਼ਨਲ ਇੱਕ ਤਰ੍ਹਾਂ ਦੀ ਰਿਕੋਗਨਸ਼ਨ ਮਿਲ ਜਾਂਦੀ ਹੈਗੀ ਹੈ ਹਨਾ ਆਪਾਂ ਜਿਵੇਂ ਦੇਖੋ ਰਹਿੰਦੇ ਹੈਗੇ ਆ ਸ਼ਾਇਦ ਦੇਖੋ ਬਾਹਰ ਬੈਠੇ ਬੈਠਾ ਹੋਇਆ ਕੋਈ ਬੰਦ ਸਾਨੂੰ ਦੇਖਿਆ ਉਹ ਹੋਏ ਉਹ ਸਾਨੂੰ ਡੀਐਮ ਕਰਕੇ ਫੇਰ ਔਡਰ ਵੀ ਦੇ ਸਕਦਾ ਹੈ। ਤੇ ਹਾਂ ਤੇ ਤੁਸੀਂ ਕਹਿਲਓ ਏ ਤੇ ਤੁਹਾਡਾ ਪੇਜ ਜਿੰਨਾ ਗਰੋ ਕਰੇ ਨਾ ਓਨਾ ਚੰਗਾ ਹੈਗਾ। ਤੇ ਹਾਂ ਤੁਸੀਂ ਵੇਖੋ ਕਿੱਟੀ ਵੇਗਾਰਾ ਚ ਜਾਂਦੇ ਹੈਗੇ ਹੋ ਤੁਸੀਂ ਉੱਥੇ ਵੀ ਆਪਣਾ ਪ੍ਰਮੋਟ ਕਰ ਸਕਦੇ ਹੈਗੇ ਹੋ ਜਿਵੇਂ ਤੁਸੀਂ
ਜੀ ਜੀ ਹਾਂ ਅੱਛਾ ਅੱਛਾ ਹਾਂਜੀ ਹਾਂਜੀ ਜੀ ਬਿਲਕੁਲ ਮੈਂ ਐਵੇਂ ਕਰਾਂਗੀ ਕਿੱਟੀ ਚ ਨਾ ਆਪਣੀ ਆਈਟਮ ਥੋੜਾ ਬਹੁਤਾ ਸਮਾਨ ਬਣਾ ਕੇ ਲੈ ਜਾਂਗੀ ਦੂਸਰਾ ਜੋ ਜੋ ਮੈਂ ਬਣਾਇਆ ਪਿਆ ਹੈ ਜਿਵੇਂ ਹੁਣ ਤ ਕਾਫ਼ੀ ਸੇਲ ਵੀ ਹੋ ਗਿਆ ਤੇ ਉਹਦੀ ਫੋਟੋਜ਼ ਦਿਖਾ ਦਾਂ ਉਹੀ ਨਾ ਹਾਂ ਕਿੱਟੀ ਤੋਂ ਫਰੈਂਡ ਬ ਇਈ ਮੈਂ ਕਹਿ ਰਹੀ ਸੀ ਕਿ ਮੇਰਾ ਵੀ ਇਹ ਮਤਲਬ ਸੀ ਕਿ ਜੋ ਮੇਰੇ ਜੋ ਨੋਨ ਚ ਹੈਗੇ ਨੇ ਜਾਂ ਜੋ ਮੇਰਾ ਫਰੈਂਡ ਸਰਕਲ ਸ਼ੁਰੂਆਤ ਤੋਂ ਉੱਥੋਂ ਹੀ ਹੁੰਦੀ ਏ ਨਾ
ਪਤਾ ਹੀ ਹੈਗਾ ਦੇਖੋ ਦੇਖੋ ਬਿਜਨਸ ਦਾ ਸਰੂਤ ਇਹੀ ਹੈਗਾ ਕੰਟੀਨਿਊਟੀ ਹੈਗੀ ਹੈ ਹੈਨਾ ਆਪਾਂ ਅਗਰ ਇਹ ਕਹੀਏ ਆਪਾਂ ਅੱਜ ਰੀਲ ਕੋਈ ਅਪਲੋਡ ਕਰਦੀ ਹੈਗੀ ਹੈ ਹੈਨਾ ਫਿਰ ਆਪਾਂ ਦੱਸ ਦਿਨ ਬਾਅਦ ਕਰਈਏ ਤੇ ਇਹ ਤੇ ਨਹੀਂ ਹੁੰਦਾ ਹੈ ਮ ਨਾ ਇਕ ਬਿਜਨਿਸ ਦੇ ਵਿੱਚ ਹੋਣੀ ਬੜੀ ਜ਼ਰੂਰੀ ਹੈ ਅਗਰ ਤੁਸੀਂ ਇੱਕ ਸ਼ੋਪ ਨੂੰ ਹੀ ਵੇਖੋਗੇ ਨਾ ਇੱਕ ਸ਼ੋਪ ਤੇ ਵੀ ਨਾ ਤੁਸੀਂ ਕਹਿ ਲਓ ਪੂਰੀ ਡਿਊਟੀ ਦੇਣੀ ਪੈਂਦੀ ਹੈ ਤਾਂ ਇੱਕ ਤਰ੍ਹਾਂ ਦੀ ਕੁਠਵਲ ਬਣਦੀ ਹੈਗੀ ਹੈ ਸ਼ੋਪ ਦੀ ਠੀਕ ਹੈ ਤੇ ਹੈਨਾ ਆਪਾਂ ਦੁਕਾਨ ਨੂੰ ਬੰਦ ਨੀ ਕਰ ਸਕਦੇ ਹੈਗੇ ਤੇ ਸੇਮ ਹੈ ਤੁਸੀਂ ਜੋ ਵੀ ਬਿਜਨਸ ਘਰ ਵੀ ਸਟਾਰਟ ਕਰ ਰਹੇ ਹੈਗੇ ਉਹ ਫਿਰ ਇਹਨਾਂ ਦੇ ਵਿੱਚ ਨਾ ਐਕਸਕਿਊਜ ਨਹੀਂ ਚੱਲਦਾ ਹੈਗਾ ਤੁਸੀਂ ਇਹ ਕਹਿ ਲਓ ਇਹਨਾਂ ਦੇ ਵਿੱਚ ਹੈਗਾ ਆਪਾਂ ਕਿਸੇ ਵੀ ਤੁਸੀਂ ਕਹਿ ਲਓ ਫੀਲਡ ਚ ਆਪਾਂ ਗਰੋ ਕਰਨਾ ਹੈਗਾ ਨਾ ਹਰ ਫੀਲਡ ਦੇ ਵਿੱਚ ਕੰਟੀਨਿਊਟੀ ਬਹੁਤ ਜ਼ਰੂਰੀ ਹੈ ਵੀ ਅਗਰ ਤੁਸੀਂ ਡੇਲੀ ਰੀਲ ਅਪਲੋਡ ਕਰਦੇ ਰਹੋਗੇ ਨਵੀਂ ਨਵੀਂ ਆਈਟਮ ਬਣਾ ਕੇ ਅਪਲੋਡ ਕਰਦੇ ਰਹੋਗੇ ਤੇ ਤੁਹਾਡਾ ਕਿਤੇ ਨਾ ਕਿਤੇ ਜਾ ਕੇ ਦੇਖੋ ਪੇਜ ਨਾ ਤੁਹਾਡਾ ਅੱਗੇ ਵੱਧ ਹੀ ਜਾਏਗਾ ਤੁਹਾਡੇ ਫੋਲੋਅਰਸ ਵੀ ਵੱਧ ਜਾਣਗੇ ਹੈਗੇ ਜ ਠੀਕ ਹੈ ਸਟਾਰਟਿੰਗ ਦੇ ਵਿੱਚ ਸ਼ਾਇਦ ਤੁਹਾਨੂੰ ਉਨਾਂ ਰਿਸਪੋਂਸ ਨਾ ਮਿਲੇ ਪਰ ਦੇਖੋ ਕਦੇ ਹਰਾਸ ਨਹੀਂ ਹੋਣਾ ਉਸ ਚੀਜ਼ ਆਪ ਆਪਾਂ ਸਿੱਖੇ ਰਹੇ ਹਾਂ, ਹਨਾ ਇਹ ਚੀਜ਼ਾਂ ਤੋਂ, ਜਦੋਂ ਇਹ ਐਕਸਪੀਰੀਅੰਸ ਜਿਹੜੇ ਹੁੰਦੇ ਹੈਗੇ ਆ ਨਾ ਇਹ ਬੜੇ ਅੱਛੇ ਹੁੰਦੇ ਨੇ, ਤੁਸੀਂ ਕਹਿ ਸਾਨੂੰ ਕਾਫੀ ਲਾਈਫ ਦੇ ਅੱਛੇ ਲੈ ਲੈਸਨ ਦੇ ਕੇ ਜਾਂਦੇ ਨੇ ਇਹ ਚੀਜ਼ਾਂ ਸਾਨੂੰ ਪੇਸ਼ੈਂਸ ਦੇ ਕੇ ਜਾਂਦੇ ਹੈਗੇ ਨੇ, ਤੁਸੀਂ ਇਹ ਕਹਿ ਲਓ ਬਹੁਤ ਅਸੀਂ ਚੀਜ਼ਾਂ ਸ ਲੋਜੀਕਲ ਚੀਜ਼ਾਂ- ਚੀਜ਼ਾਂ ਤੋਂ ਸਿੱਖਦੇ ਹੈਗੇ ਆ ਜਦੋਂ ਜ ਅਸੀਂ ਕਿਸੇ ਵੀ ਚੀਜ਼ ਦੇ ਵਿੱਚ ਅੱਗੇ ਵੱਧਦੇ ਹੈਗੇ ਆ ਨਾ
ਬਿਲਕੁਲ, ਬਿਲਕੁਲ, ਹਾਂਜੀ
ਇਹ ਐਡਵਾ ਕਰਾਂਗੀ ਆਪਣਾ ਤੁਸੀਂ ਕਹਿ ਲੋ ਪੇਸ਼ੈਂਸ ਨਾਲ ਲੂਜ ਕਰਨਾ। ਹਨਾ, ਆਪਣੀ ਕੋਂਟੀਨਿਊਟੀ ਰੱਖਣਾ ਕੋ ਹਰ ਦਿਨ ਇੱਕ ਰੀਲ ਅਪਲੋਡ ਕਰਨਾ ਕੋਈ ਨਾ ਕੋਈ ਆਈਟਮ ਬਣਾਣਾ, ਤੇ ਵਾਹਿਗੁਰੂ ਬੁਲਾ ਕਰਨਣਗੇ ਤੁਹਾਡਾ ਪੇਟ ਬਹੁਤ
ਜੀ, ਬਸ ਜੀ, ਥੈਂਕ ਯੂ ਥੈਂਕ ਯੂ ਬਸ ਮੈਂ ਹੀ ਨਾ ਮੈਨੂੰ ਪਤਾ ਸੀ ਮੈਂ ਕਿਹਾ ਤੁਹਾਡੇ ਡਵਾ ਵੀ ਲੈਂਦੀ ਹਾਂ, ਕਿ ਮੈਨੂੰ ਪਤਾ ਕਿ ਜਿਹੜਾ ਸਾਡਾ, ਅਹ। ਜਿਵੇਂ ਸ਼ੁਭ ਚਿੰਤਕ ਤੁਸੀਂ ਲਗਾ ਲੈ ਤੁਸੀਂ ਮੇਰੇ ਹੋ, ਕੀ ਵੀ ਮੈਨੂੰ ਪਤਾ ਕਿ ਤੁਸੀਂ ਮੈਨੂੰ ਕੋਈ ਗਲਤ ਨੀ ਐਡਵਾਈਸ ਦੋਗੇ ਦੀ ਮੈਂ ਕਹਿ ਰਹੀ ਸੀ ਤੁਹਾਨੂੰ ਮੈਂ ਆਪਣੇ ਪੇਜ ਬਾਰੇ ਵੀ ਦੱਸਦੀ ਆਾਂ ਨਾਲੇ ਦੱਸਦੀ ਹਾਂ ਕਿ ਬ ਮੈਂ ਅੱਗੇ ਆਪਣਾ ਬਿਜਨਸ ਅਗਰ ਅੱਗੇ ਲਿਜਾਨਣਾ ਤੇ ਮੈਂ ਕੀ -ਕੀ ਕਰ ਸਕਦੀ। ਹਾਂ ਵਕ ਕਈ ਵਾਰੀ ਨਾ ਕਈ ਵਾਰੀ ਜਿਵੇਂ ਅਸੀਂ ਕੁਛ ਬਣਾਈਏ ਕੋਈ ਲਾਈਕ ਨਾ ਕਰੇ ਫੇਰ
ਹਮ। ਆਹ ਦੇਖੋ ਸਟਾਰਟਿੰਗ ਦੇ ਵਿੱਚ ਤਾਂ ਪਤਾ ਕੀ ਹੈਗਾ ਦੇਖੋ ਜਿੱ ਥੇ ਚਾਹ ਉੱਥੇ ਦਾ ਹੈਗੀ ਏ। ਤੁਸੀਂ ਦੇਖੋ ਖਰ। ਬ ਚੁੰਣ ਤੇ ਲਗੀ ਹੈਗੀ ਹੈ ਤੁਹਾਡੇ ਮਨ ਚਾਹ ਹੈਗੀ ਇਹ ਦੇਖੋ ਰੱਬ ਆਪਣੇ ਆਪ ਤੁਹਾਡਾ ਰਾਹ ਬਣਾਉਂਦਾ ਜਾਏਗਾ। ਤੁਸੀਂ ਹੁਣ ਪੇਜ ਬਣਾ ਲਿਆ ਤੇ ਤੁਸੀਂ ਦੇਖੋ ਉਹ ਰੀਲ ਅਪਲੋਡ ਕਰਦੇ ਰਹੋਗੇ ਤੁਸੀਂ ਆਪ ਹੀ ਦੇਖੋ ਗਰੋਥ ਹੋ ਤੁਹਾਡੀ ਹੁੰਦੀ ਜਾਏਗੀ ਹੁੰਦੀ ਜਾਏਗੀ ਤੁਹਾਨੂੰ ਮੇਰੇ ਤੋਂ ਵੀ ਅਡਵਾਈਸ ਲੈਣ ਦੀ ਲੋੜ ਨੀ ਪਏਗੀ ਸ਼ਾਇਦ ਮੈਂ ਵੀ ਤੁਹਾਨੂੰ ਮਹੀਨੇ ਬਾਅਦ ਪੁੱਛਾਂ ਮੇਰੇ ਤੁਸੀਂ ਓਡਰ ਬਣਾਦੋ ਤੁਹਾਡੇ ਕੋਲ ਟਾਈਮ ਨਾ ਹੋਵੇ ਬਣਾਨ ਦਾ
ਹ ਹ ਹ ਹ ਹ ਹ ਹ ਹ ਤੇ ਮੈਂ ਓਹੀ ਹੈਂ
ਤੁਸੀਂ ਇਹ ਕਦੋਂ ਸਿੱਖਿਆ ਹੈਗਾ ਸੀ
ਮੈਨੂੰ ਤੇ ਕਦੋਂ ਦਾ ਮੈਨੂੰ ਨਾ ਪਹਿਲੇ ਕਰੋਸ਼ੇ ਚਲਾਨਾਂ ਆਉਂਦਾ ਸੀ ਮੈਨੂੰ ਤੇ ਉਹਨੂੰ ਕਰੋਸ਼ਿਆ ਚਲਾਣਾ ਤੇ ਆਉਂਦਾ ਸੀ ਮੈਨੂੰ ਤੇ ਮੈਂ ਬਸ ਥੋੜਾ ਬਹੁਤ ਪਤਾ ਨਾ ਜਿਵੇਂ ਜਿਵੇਂ ਅਸੀਂ ਪਹਿਲੇ ਛੋਟੇ ਹੁੰਦੇ ਸੀ ਪਰ ਅੱਜ ਕੱਲ੍ਹ ਤਾਂ ਲੋਕ ਫੋਨ ਨਾਲ ਲੱਗੇ ਰਹਿੰਦੇ ਨਾ ਪਹਿਲੇ ਕੀ ਹੁੰਦਾ ਸੀ ਪਹਿਲੇ ਜਿਵੇਂ ਛੋਟੇ ਹੁੰਦੇ ਸੀ ਸਭ ਕਰੋਸ਼ਿਆ ਕਰ ਸੀ ਉਹਨਾਂ ਨੂੰ ਦੇਖ ਕੇ ਨਾਲ ਵਾਲੀਆਂ ਆਂਟੀਆਂ ਕਰਦੇ ਸੀ ਉੱਥੋਂ ਸਿੱਖਿਆ ਫੇਰ ਜਿਵੇਂ ਹੁਣ ਮੈ ਜਿਵੇਂ ਰੀਲਸ ਵਗੈਰਾ ਬੱਚੇ ਦੇਖਦੇ ਨਾ ਤੇ ਬੱਚੇ ਮੇਰੇ ਕੋਲ ਪਿਆ ਸੀ ਕਰੋਸ਼ਿਆ ਵਗੈਰਾ, ਫੇਰ ਬੱਚੇ ਮੈਨੂੰ ਕਹਿਣ ਲੱਗ ਪਏ ਮੰਮਾ ਬਣਾ ਕੇ ਦਿਖਾਣਾ ਜਿਵੇਂ ਇੱਕ ਬਣਾਇਆ ਸੋਹਨਾ ਬਣਿਆ ਦੂ ਦੂਜਾ ਬਣਾਇਆ ਸੋਹਣਾ ਬ ਬਣਿਆ ਤੇ ਫਿਰ ਮੇਰੇ ਬੱਚੇ ਫੇਰ ਜਿਵੇਂ ਇੰਨੇ ਬੋਲਿਆ ਕਿ ਮੰਮਾ ਬਣਾ ਦੋ ਫੈਸ਼ਨ ਹੈ ਬੜਾ। ਤੇ ਲਗਾ ਕੇ ਜਾਣਾ, ਫੇਰ ਉੱਥੋਂ ਪਿੰਡ ਸਰਕਲ ਨੇ ਮੰਗ ਗਿਆ ਫਿਰ ਫਰੈਂਡਸ ਨੇ ਮੰਗਦੇ-ਮੰਗਦੇ ਟੀਚਰ ਨੂੰ ਪਸੰਦ ਆਇਆ ਕਿ ਜਿਵੇਂ ਆਹ ਸਾਨੂੰ ਫਲਾਰ ਦਾ ਬੁਕੇ ਮੰਗਿਆ। ਬਣਾ ਤਾ ਫਿਰ ਮੇਰੀ ਬੇਟੀ ਨੇ ਵੀ ਐਵੇਂ ਅਡਵਾਈਸ ਦਿੱਤਾ ਕਿ ਮੰਮੀ ਤੁਸੀਂ ਫਰੀ ਚ ਕਿਉਂ ਦੇ ਰਹੇ ਹੋ ਤੇ ਥੋੜ੍ਹਾ ਆਪ ਰੱਖ ਕੇ ਤੇ ਤੁਸੀਂ ਸ਼ੁਰੂ ਕਰੋ ਬਸ ਐਵੇ ਹੀ ਹੌਲੀ-ਹੌਲੀ ਮੈਨੂੰ ਸ਼ੌਕ ਆਇਆ।
ਦੇਖਲੋ ਨਾ, ਬਿਫੋਰ ਮੈਰਿਜ ਦੇਖੋ ਤੁਸੀਂ ਸਟਾਰਟ ਕੀਤਾ। ਤਾਂ ਹਨਾ, ਤੁਸੀਂ ਕਦੇ ਸੋਚਿਆ ਹੈਗਾ ਸੀਂ ਤੁਸੀਂ ਇਹਨੂੰ ਕਦੀ ਇਹਨੂੰ ਬਿਜ਼ਨਸ ਪਰਪਜ਼ ਦੇ ਤੌਰ ਤੇ ਤੁਸੀਂ ਇਹਨੂੰ ਲੈ ਕੇ ਜਾਓਗੇ ਹਨਾ। ਤੁਹਾਡੇ ਕਦੇ ਮਾਇੰਡ ਵਿੱਚ ਨਹੀਂ ਹੋਏਗਾ, ਤੁਸੀਂ ਇਹਨੂੰ ਐਜ ਆ ਬਿਜਨਸ ਲੈ ਕੇ ਜਾਓਗੇ, ਹਨਾ।
ਅੱਛਾ, ਉਹੀ ਨਾ ਕਈ ਵਾਰੀ ਨਾ ਸਾਨੂੰ ਬੱਚੇ ਸਿਖਾ ਦਿੰਦੇ ਨੇ ਬਹੁਤ ਕੁੱਛ ਨਾ ਹਨਾ, ਇਹ ਵੀ ਹੁੰਦਾ ਹੈ ਹੁਣੇ ਬਿਫੋਰ ਮੈਰਿਜ ਕੀ ਸੀ ਕਿ ਕੁੱਛ, ਕਰਦਾ
ਸੋਚਿਆ ਵੀ ਨਹੀਂ ਹੋਣਾ ਤੁਸੀ ਤਾ ਐਵੇਂ ਜਿਵੇ ਸ਼ੌਂਕ-ਸ਼ੌਕ ਤੇ ਟਾਈਮ ਪਾਸ ਸਿੱਖ ਲਿਆ, ਹਨਾ ਜਿਵੇ ਤੁਸੀਂ ਕਿਹ ਰਹੇ ਹੋ ਲੇਡੀਜ਼ ਬੈਠੀਆ ਹੁੰਦੀਆਂ ਸੀ। ਮੈਂ ਵਿਹਲੀ ਹੁੰਦੀ ਸੀ ਤੇ ਮੈਂ ਵੈਸੇ ਕੋਲ ਜਾ ਕੇ ਬਹਿ ਜਾਣਾ, ਹਨਾ ਤੇ ਹਨਾ ਨੀਤੂ ਅੱਜ ਤੁਸੀਂ ਹੁਣ ਕੋਈ ਚੀਜ਼ ਸਿੱਖਣ ਬੈਠੋ ਨਾ ਤੁਹਾਡੇ ਕੋਲ ਸਿੱਖੀ ਨੀ ਜਾਏਗੀ।
ਬਿਲਕੁਲ-ਬਿਲਕੁਲ, ਹੁਣ ਤੇ ਉਹ ਟਾਈਮ ਹੈ ਹੀ ਨਹੀਂ ਕਿ ਅਸੀਂ ਸਿੱਖ ਲਈਏ ਹਨਾ ਹਾਂ-ਹਾਂ ਤੇ ਬਸ ਓਹੀ ਨਾ, ਤੁਸੀਂ ਵੈਸੇ ਮੇਰਾ ਵਟਸਐਪ ਨੰਬਰ ਹੈਗਾ ਨਾ ਤੁਹਾਡੇ ਕੋਲ, ਤੁਸੀਂ ਚੈੱਕ ਕਰਨਾ ਮੇਰੀ ਸਟੋਰੀ ਚੈੱਕ ਕਰਿਆ ਕਰੋ ਤੇ ਮੈਂ ਤੁਹਾਨੂੰ ਇੰਸਟਾ ਤੇ ਵੀ ਨਾ
ਈਵਨ ਮੈਂ ਤੁਹਾਨੂੰ ਕਾਲ ਕਰਨਾ ਹੀ ਸੀ ਮੈਂ ਤੁਹਾਨੂੰ ਕਾਲ ਕਰਨਾ ਹੀ ਸੀ ਬਸ ਦੇਖੋ ਹਾਂ ਮੈਂ ਦੇਖਦੀ ਸੀਗੀ ਮੈਂ ਇਹ ਵੀ ਲੱਗ ਰਿਹਾ ਸੀ ਨਾ ਤੁਸੀਂ ਹੋਰ ਪ੍ਰਮੋਟ ਕਰ ਹੈਗੇ ਹੋ ਪਰ ਮੈਨੂੰ ਨੀ ਪਤਾ ਸੀ ਮੈਨੂੰ ਲੱਗਿਆ ਵੀ ਤੁਹਾਡੇ ਘਰ ਦੇ ਵਿੱਚ ਨਾ ਜਿਵੇਂ ਤੁਹਾਡੀ ਭਰਜਾਈ ਵਧੀਆ ਵੀ ਹੈਗੀ ਹ ਵੀ ਉਹ ਵੀ ਬਣਾ ਲੈਂਦੇ ਨੇ ਉਹਨਾਂ ਦਾ ਸੁਣਿਆ ਹੈਗਾ ਸੀ ਮੈਂ ਕਿਹਾ ਸ਼ਾਇਦ ਤੁਸੀਂ ਉਹਨਾਂ ਦਾ ਪ੍ਰਮੋਟ ਵਗੈਰਾ ਕਰ ਲੈਂਦੇ ਸੀਗੇ ਕਿਉਂ ਤੇ ਪਰ ਮੈਨੂੰ ਤੁਹਾਡਾ ਨਹੀਂ ਅਸੀਂ ਵੀ ਤੁਸੀਂ ਬਣਾ ਰਹੇ ਹੋ ਸਾਰੀ ਚੀਜ਼
ਅੱਛਾ ਨ
ਤੇ ਹਾਂ ਨੀ ਬਹੁਤ ਸਫ਼ਾਈ ਹੈਗੀ ਤੁਹਾਡੇ ਹੱਥ ਚ
ਹਾਂਜੀ ਬਸ ਜਿਵੇਂ ਮੈਨੂੰ ਅਗਰ ਤੁਸੀਂ ਕੁਛ ਨਵਾਂ ਵੀ ਕੁਛ ਬਣਵਾਣਾ ਹੋਏਗਾ ਨਾ ਜਿਵੇਂ ਕੁਛ ਵੇਖਦੇ ਹੋ ਤੇ ਅਗਰ ਤੁਸੀਂ ਉਹ ਵੀ ਕੁਛ ਥਹਾਡਾ ਮਨ ਕਰੇ ਕਿ ਮੈਂ ਚੀਜ਼ ਬਣਵਾਉਣਾ ਚਾਹ ਰਹੀ ਹਾਂ ਮੈਂ ਉਹ ਵੀ ਬਣਾ ਕੇ ਦੇ ਦਾਂਗੀ ਰੀਜਨੇਬਲ ਰੇਟ ਤੇ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਹਾਂ ਕਹਿਣਾ ਸੀ ਕਿ ਵੀ ਬਸ ਮੇਰੀ ਐਵੇਂ ਹੀ ਹੈਲਪ ਹੋ ਜਾਏਗੀ ਜਿਵੇਂ ਤੁਸੀਂ ਕਰੋਗੇ ਅੱਗੇ ਕੋਈ ਥੋਡਾ ਫਰੈਂਡ ਸਰਕਲ ਜੋ ਕੇ ਹੋਏਗਾ ਫੇਿਰ ਉਹ ਵੀ ਜਿਵੇਂ ਪਤਾ ਕਿ ਤੁਸੀਂ ਜਿਵੇਂ ਲੈਂਦੇ ਹੋ ਉਹ ਫਰ ਅੱਗੋਂ ਅੱਗੋਂ ਦੇਖ ਕੇ ਫਿਰ ਜ਼ਿਆਦਾ ਚਲਦਾ
ਹਾਂਜੀ ਠੀਕ ਹੈ ਜ਼ਰੂਰ ਜੀ ਹਾਂ ਮੈਨੂੰ ਲੋੜ ਹੋਏਗੀ ਨਾ ਮੈਂ ਜ਼ਰੂਰ ਤੁਹਾਡੇ ਕੋੋਂਟੈਕਟ
ਹਾਂ ਚਲੋ ਜੀ ਬਹੁਤ ਚੰਗਾ ਲੱਗਿਆ ਮੈਨੂੰ ਥੈਂਕ ਯੂ ਤੁਸੀਂ ਅਡਵਾਈਸ ਦਿੱਤਾ ਮੈਨੂੰ ਹਾਂਜੀ ਓਕੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤ੍ਰੀ ਅਕਾਲ